ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ,
ਹੈਲੋ, ਆਵਾਜ ਆਉਂਦੀ ਪਈ। ਸਤਿ ਸ਼੍ਰੀ ਅਕਾਲ। ਔਰ ਕਿਵੇਂ?
ਬਸ ਠੀਕ, ਤੁਸੀਂ ਠੀਕ ਹੋ?
ਹਾਂਜੀ ਠੀਕ ਐ।
ਹੋਰ ਕਰ, ਸਭ ਬਸ ਠੀਕ, ਤੁਸੀਂ ਦੱਸੋ?
ਬਸ ਵਧੀਆ। ਬੱਚੇ ਬਸ ਵਧੀਆ, ਸਾਰੇ ਠੀਕ ਨੇ।
ਅੱਛਾ। ਹਾਂ, ਬੱਚੇ ਵੀ ਠੀਕ ਹੈ। ਬੱਚੇ ਖੇਡ ਰਹੇ ਬਾਹਰ।
ਅੱਛਾ, ਹਾਂਜੀ। ਰੀਤ ਵੀ ਠੀਕ ਨੇ।
ਸਕੂਲ ਕਿਸ ਤਰ੍ਹਾਂ ਚੱਲ ਰਿਹਾ?
ਸਕੂਲ ਚੱਲ ਰਹੇ, ਹੁਣ, ਤਾਂ ਹੁਣ ਸਟੱਡੀ ਚਾਲੂ ਹੋ ਗਈ ਐ। ਹੁਣ ਥਰਡ ਚ ਗਈ ਹੈ ਨਾ।
ਹੋ ਬ ਵਧੀਆ।
ਥਰਡ ਚ' ਗਈ ਆ ਹੁਣ ਹੁਣ ਸਟੱਡੀ ਤੋਂ ਚਾਲੂ ਹੋ ਗਈ ਸੀ ਅਪ੍ਰੈਲ ਤੋਂ ਹੀ। ਹੁਣ ਤਾਂ ਇਗਜ਼ਾਮ ਵੀ ਚਾਲੂ ਹੋ ਗਏ ਅਗਲੇ ਮਹੀਨੇ ਤੋਂ, ਐਗਜ਼ਾਮ ਹੈ ਇੱਕ ਤਰੀਕ ਤੋਂ।
ਅੱਛਾ ਅੱਛਾ।
ਔਰ ਮਿਸ਼ਟੀ ਦੇ
ਮਿਸ਼ਟੀ ਠੀਕ ਆ।
ਰੂਦਰੀ
ਰੁਦਰੀ ਵੀ ਠੀਕ ਆ।
ਕੀ ਕਰਦੇ ਤੁਹਾਨੂੰ ਸਕੂਲ ਚਾਲੂ ਹੋ ਗਏ ਉਹਨਾਂ ਦੇ।
ਹਾਂਜੀ।
ਹੈ
ਪੰਦਰਾਂ ਤਾਰੀਖ ਤੋਂ।
ਅੱਛਾ ਪੜ੍ਹਾਈ ਸ਼ੁਰੂ ਹੋ ਗਈ ਉਹਨਾਂ ਦੀ।
ਹਾਂ ਪੜ੍ਹਾਈ ਸ਼ੁਰੂ ਹੋ ਗਈ।
ਹਾਂ ਤੋਂ ਐਤਵਾਰ ਛੁੱਟੀ ਹੋਣੀ।
ਹਾਂ ਅੱਜ ਛੁੱਟੀ ਆ।
ਓਕੇ ਹੋਰ ਰੋਟੀ ਹੋ ਗਈ। ਸ ਉਹ ਵੀ ਰੋਟੀ ਹੁਣ
ਹੋਰ ਤੁਹਾਡੇ ਮੰਮੀ ਡੈਡੀ ਠੀਕ ਹਨ।
ਹਾਂਜੀ ਹਾਂ ਠੀਕ ਨੇ ਤੇ ਕੀ ਖਾਦਾ ਅੱਜ ਕੀ ਬਣਾਇਆ।
ਅੱਜ ਅਸੀਂ ਬਣਾਇਆ ਲੋਕਕੀ ਦੀ ਸਬਜ਼ੀ ਤੇ ਮੂੰਗੀ ਦੀ ਦਾਲ। ਚੌਲ ਫੁਲਕੇ ਤੇ ਨਾਲ ਆਚਾਰ। ਤੇ ਨਾਲ ਪਾਪੜ। ਹ ਹਜੀ। ਤੁਸੀਂ ਕੀ ਬਣਾਇ।
ਅਸੀ ਬਣਾਇਆ ਦਾਲ ਚਾਵਲ ਹੀ ਬਣਾਇਆ ਸਵੇਰੇ ਕਿਸਾ ਓ ਖਾ ਸਮੋਸੇ ਖਾ ਲਿੱਤੇ ਸੀਗੇ ਵੜਾ ਪਾਓ ਸਮੋਸੇ ਤੋਂ ਇਹ ਦੇਖ ਕਰਕੇ ਅਸੀ ਦਾਲ ਚਾਵਲ ਹੀ ਖਾ ਦੇ ਦੋਪਹਿਰੇ।
ਅੱਛਾ ਅੱਛਾ ਹੋਹ। ਫਿਰ ਪੂਨਾ ਕਦੋਂ ਜਾਣੈ ਵਾਪਿਸ।
ਪੁਣੇ ਤਾਂ ਹੁਣ ਦੇਖੋ ਰੱਖੜੀਆਂ ਚ ਹੀ ਹੋਵੇਗਾ ਜਾਣਾ। ਹੁਣ ਕਿੱਥੇ ਹੁਣ ਤ ਪੇਪਰ ਹੈਗੇ ਹੁਣ ਫਿਰ। ਚਲੋ ਹੁਣ ਰੱਖੜੀ ਔਗਸਟ ਦੇ ਵਿੱਚ ਹੀ ਹੋਏਗਾ ਜਾਣਾ।
ਹਾਂ ਅਸੀਂ ਵੀ ਰੱਖੜੀ ਤੇ ਜਾਣਾ।
ਹੁਣ ਤਾਂ ਮਹੀਨਾ ਲਾਲ ਤਾਂ ਓਧਰ
ਓਈ ਈ ਛੁੱਟੀਆਂ ਛੁੱਟੀ ਕਰਨ ਪੂ ਤੋਂ ਹੁੰਦਾ ਹੀ ਨਾਨਕੇ ਜਾਂਦੇ ਪੂ ਸਾਰੇ ਬੱਚੇ। ਛੁੱਟੀ ਮਿਲੇ ਬਸ ਨਾਨ ਉਹ ਚਲੋ ਨਾਨੀ ਦੇ ਘਰ।
ਬ
ਪੁਨੇ ਔਰ ਕੀ ਕਰ ਰਹੇ।
ਬਸ ਕੰਮ ਹੋ ਗਿਆ ਬੈਠੇ ਸੀ ਅੱਜ ਪਾਣੀ ਨਹੀ ਆਇਆ। ਮਬ ਕਮ ਛੇਤੀ ਹੋ ਗਿਆ।
ਹਾਂਜੀ ਪਾਣੀ ਨੀ ਆ ਅੱਜ। ਅੱਛਾ ਜੀ।
ਕ ਲਊ ਇੱਕ ਦਿਨ ਛਟ
ਇੱਕ ਅੱਛਾ ਨਹੀਂ ਹੁਣ ਉਹ ਸਾਰੀ ਜਗ੍ਹਾ ਹੋ ਗਿਆ। ਪੂਨੇ ਵੀ ਹੋ ਗਿਆ ਹੁਣ ਉੱਥੇ।
ਹਾਂ ਅਜ ਤਾਂ ਮੀਂਹ ਆ ਰਿਹਾ ਉਧਰ ਪੁਣਾ।
ਪੁੰਨੇ ਹਾਂ ਅੱਜ ਮੀਂਹ ਹੋਇਆ ਉੱਥੇ ਦੇਖ ਕਿਹਾ ਸੀ ਸਵੇਰੇ ਮੈਂ ਮੀਂਹ ਪਿਆ ਉੱਥੇ।
ਉਹੀ ਫੋਨ ਆਇਆ ਮੰਮੀ ਦਾ ਕਹਿੰਦੇ ਕਿ ਮੀਂਹ ਆਯਾ ਮੌਸਮ ਠੰਡਾ ਹੋ ਗਿਆ।
ਮ ਮੀਂਹ ਤਾਂ ਹੋਣਾ ਚਾਹੀਦਾ ਵਾ ਬਹੁਤ ਜ਼ਰੂਰੀ ਹੈ ਮੀਂਹ ਤਾਂ।
ਸਾਡੇ ਸ਼ੇਰ ਚ ਸਾਡੇ ਸ਼ਹਿਰ ਨੂੰ ਪਤਾ ਨੀ ਕੀ ਹੋਇਆ। ਗਰਮੀ ਨਹੀ ਜਾ ਰਹੀ।
ਉਹੀ ਓਹੀ, ਧੁੱਪ ਦਾ ਗਰਮੀ ਬਹੁਤ ਹੁੰਦੀ ਪਈ ਨਾ।
ਬਹੁਤ ਜ਼ਿਆਦਾ। ਆਪਾ ਠੀਕ ਆਂ, ਆਪਾ ਤਾਂ ਘਰੇ ਬੈਠੇ ਆਂ। ਬਟ ਸਕੂਲ, ਬੱਚੇ
ਬੱਚਿਆਂ ਦਾ ਹੈਗਾ, ਬੱਚਿਆਂ ਦਾ ਬਹੁਤ ਹੈ ਸੱਚੀ ਬਹੁਤ ਧੁੱਪ ਹੈੈਗੀ। ਗਰਮੀ ਕਿੰਨੀ ਏ। ਹਾਲ ਹੀ ਬੁਰਾ, ਬੰਬੇ ਸਾਈਡ ਵੀ ਇਸ ਤਰ੍ਹਾਂ ਹੀ ਹੈਗਾ ਸਾਰਾ। ਉੱਥੇ ਵੀ ਇੰਨੀ ਗਰਮੀ ਹੈ। ਉਦੋਂ ਤੋਂ ਬਹੁਤ ਹੀ ਜ਼ਿਆਦਾ। ਬੰਬੇ ਹਾਂਜੀ।
ਤੁਹਾਡੇ ਕੋਣ ਐ ਬੰਬਈ।
ਬੰਬੇ ਸੇ ਇਕ ਮੇਰੀ ਭੂਆ ਹੈਗੀ, ਇਕ ਮਾਸੀ ਹੈ।
ਅੱਛਾ।
ਉੱਥੇ ਰਹਿੰਦੇ ਨਾ ਉਹ, ਉਹ ਵੀ ਉਹੀ ਬੋਲਦੇ ਰਹਿੰਦੇ। ਮਾਸੀ ਤੋਂ। ਚਦੀ ਚੈਂਬਰ ਚ ਹੁੰ, ਭੂਆ ਹੁੰਦੀ ਵਾਸ਼ੀ। ਉਹ ਵੀ ਉਹੀ ਬੋਲੇ। ਮਤਲਬ ਪੂਰਾ ਦਿਨ ਏ ਸੀ ਲੱਗਦਾ, ਏ ਸੀ ਤੋਂ ਬਗੈਰ ਰਹਿ ਹੀ ਨਹੀਂ ਸਕਦੇ। ਏ ਸੀ ਜ਼ਰਾ ਜਾ ਬੰਦ ਕੀਤਾ। ਤੇ ਪੂਰਾ ਪਸੀਨਾ ਪਸੀਨਾ ਟਪ ਚੱਲ ਹੋ ਜਾਂਦਾ, ਬਹੁਤ ਹਾਲਤ ਖਰਾਬ ਬਹੁਤ ਜ਼ਿਆਦਾ ਬਣਦੀ ਪਈ।
ਹੁਣ ਤੁਹਾਡੀ ਮੰਮੀ ਦੀ ਤਬੀਅਤ ਠੀਕ ਹੈ।
ਹਾਂਜੀ, ਹਾਂ ਠੀਕ ਨੇ ਓ। ਉੱਥੇ ਪੂਨੇ ਸਾਰੇ ਠੀਕ ਨੇ। ਹਾਂ ਜ਼ਰੂਰ ਜ਼ਰੂਰ। ਜ਼ਰੂਰ ਲਗਾਉ ਚੱਕਰ। ਹੁਣ ਕਿੱਥੇ ਹੁਣ ਤੋਂ ਸਕੂਲ ਚਾਲੂ ਹੋ ਗਏ ਹੁਣ ਤੋਂ।
ਕੁਛ ਨਹੀਂ। ਸੈਟਰਡੇ ਸੰਡੇ ਆ ਜਾਓ।
ਦੇਖੋ ਹੁਣ ਚੱਕਰ ਲੱਗੇਗਾ। ਹੁਣ ਪੇਪਰ ਹੋ ਜਾਏ ਪਹਿਲੇ ਤਾਂ ਹੁਣ ਪੇਪਰ ਆਏਗੇਏ ਇੱਕ ਤਰੀਕ ਤੋਂ।
ਹਾਂ, ਉਹ ਤਾਂ ਹੈ।
ਪੇਪਰ ਹੋ ਗਏ ਤਾਂ। ਫਿਰ ਸੀ ਹੋਈ ਚੱਕਰ ਮਨੋ। ਹੋਰ ਕਿਤੇ ਘੁੰਮਣ ਨੀ ਗਏ।
ਨਹੀਂ। ਸ਼ਾਮੀਂ ਦੇਖੋ ਅਗਰ ਕਿੱਧਰ ਗਏ ਤਾਂ। ਅੱਜ ਜਾਣਾ ਸੀ ਵਾਟਰ ਪਾਰਕ। ਬਟ, ਫਿਰ ਕੈਂਸਲ ਕਰਤਾ। ਕਿੰਨੇ ਮਹਿੰਗੇ ਨੇ ਵਾਟਰ ਪਾਰਕ। ਆਠ ਸੌ ਰੁਪਏ, ਸੱਤ ਸੌ ਰੁਪਏ।
ਹਾਂ ਉਹ ਤਾਂ ਹੁਣ ਸੀਜਨ- ਸੀਜਨ ਦੂਸਰਾ ਹੈ ਨਾ ਸੀਜਨ ਦਾ ਨਾ ਉਹਨਾਂ ਦਾ।
ਉਹ ਤਾਂ ਹੈ। ਬਟ ਇੱਕ ਦਿਨ ਲਈ ਇੱਕ ਬੰਦੇ ਦੇ ਅੱਠ ਸੌ ਰੁਪਏ ਬਹੁਤ ਜ਼ਿਆਦਾ ਹੋ ਜਾਂਦੇ ਨਾ।
ਨਹੀਂ। ਉਹ ਤਾਂ ਹੈ ਸਹੀ ਗੱਲ ਹੈ ਬਹੁਤ ਜ਼ਿਆਦਾ ਹੋ ਜਾਂਦਾ। ਤੁਸੀਂ ਬੋਲਿਆ ਨਹੀਂ ਉਹਨਾਂ ਨੂੰ ਫਿਰ। ਕੀ ਘੱਟ ਹੈ ਨਹੀਂ
ਓਹ ਬੋਲਦੇ ਸਟੂਡੈਂਟ ਡਿਸਕਾਊਂਟ, ਅਗਰ ਪੰਦਰਾਂ ਲੋਕ ਹੈ ਵੇ ਤਾਂ ਡਿਸਕਾਊਂਟ ਮਿਲੂਗਾ।
ਅੱਛਾ।
ਨਹੀਂ ਤਾਂ ਫੇਰ ਪੂਰੇ ਪੈਸੇ ਦੇਣ ਪੈਣਗੇ ਜਾਂ ਤਾਂ ਫਿਰ ਅਗਰ ਜੇ ਸਭ ਨੇ ਰੋਟੀ ਖਾਣੀ ਆ ਤਾਂ ਰੋਟੀ ਦੇ ਪੰਜ ਸੌ ਰੁਪਏ ਓਰ ਅਗਰ ਪੂਰਾ ਖੇਲਨਾ ਐ ਤਾਂ ਸਾ ਅੱਠ ਸੌ ਰੁਪਏ ਬੱਚੋ ਦੇ ਸੱਤ ਸੋ ਰੁਪ ਤੇ ਵਡਿਆ ਦੇ ਅੱਠ ਸੋ ਰੁਪਏ।
ਅਰੇ ਬਾਪ, ਬੱਚਿਆਂ ਦੇ ਪਰ ਸਾਤ ਸੌ।
ਹਾਂ, ਉਹ ਹਾਈਟ ਤੇ ਡਿਪੈਂਡ ਹੁੰਦੈ ਓਨਾਂ ਦੇ।
ਅੱਛਾ ਹਾਂ, ਉਹ ਤੋਂ ਹਾਈਟ ਦੇ ਉੱਤੇ ਹਾਂਜੀ। ਤ ਸਵੀਮਿੰਗ ਪੂਲ ਵੱਡਿਆਂ ਦਾ ਹੀ ਦਾ ਅਲੱਗ ਰਹੇਗਾ, ਨਾ ਬੱਚਿਆਂ ਦਾ ਅਲਗ।
ਨਹੀ- ਨਹੀਂ, ਇੱਕ ਹੀ -ਇੱਕ ਹੀ
ਪੂਰਾ ਇਕ ਹੀ।
ਹਾਂ
ਅੱਛਾ, ਤੋ ਫਿਰ ਲੇਕਿਨ ਬੱਚਿਆਂ ਦਾ ਫੇਰ ਮੁਸ਼ਕਿਲ ਨੀ ਓਹਦੇ ਚ ਕਿੰਨਾ ਡੀਪ ਏ ਕੀ ਐ?
ਨਹੀਂ-ਨਹੀਂ, ਉਸ ਟਿਊਬ ਵਗੈਰਾ ਲੇ ਕੇ ਜਾਣਾ ਨਾ ਨਾਲ ਓਹ ਦੇਦੇ ਵੀ ਔਧਰ।
ਅੱਛਾ, ਹਾਂ ਉਹ ਤਾਂ ਹੁੰਦਾ ਉਹੀ।
ਸੇਫਟੀ ਤਾਂ ਹੈ, ਬਟ ਬੱਚੇ ਇੰਜੋਏ ਕਰ ਲੈਂਦੇ ਨਾ।
ਓਹ ਤਾਂ ਐ ਇੰਜੋਏ ਕਰਦੇ ਬੱਚੇ, ਲੇਕਿਨ ਫਿਰ ਕਿਸੇ ਮੈੰਗਾ ਵੀ ਏ ਨਾ ਬੌਤ। ਕਾਫੀ ਮੈੰਗਾ ਬੱਚਿਆਂ ਦਾ ਸੱਤ ਸੌ ਰੁਪਏ ਤੋਂ ਬੋਤ ਜੈਦਾ ਐ ਨਾ।
ਇੱਧਰ ਤਾਂਵੀ ਠੀਕ ਆ ਤੁਸੀਂ ਸਿਟੀ ਚ ਜਾਓ ਸਿਟੀ ਚ ਤਾਂ ਔਰ ਵੀ ਮੈੰਗਾ ਐ।
ਨੀ, ਓਹ ਤੋ ਸਿਟੀ ਤੋਂ ਵੋਹੀ ਗੱਲ ਕਰਰੇ ਨਾ ਸਿਟੀ ਠੀਕ ਏ ਔ ਸਿਟੀ ਦੇ ਵਾਈਸ ਉਹਨਾਂ ਲੈਨਾ ਥਾਊਜਣ। ਬਾਰ੍ਹਾਂ ਸੌ ਦਾ ਠੀਕ ਹੈ ਬਟ ਜਿੱਸਾ ਸਿਟੀ 'ਚ ਨਹੀਂ ਹੈ ਜੀਦਾ ਅਦਰ ਸਾਈਡ ਤੋ ਸੱਤ ਸੌ ਰੁਪਏ ਬਹੁਤ ਜ਼ਿਆਦਾ ਬੱਚਿਆਂ ਦਾ।
ਬਟ ਰੋਟੀ ਚੰਗੀ ਆ ਨਾ ਉਹਨਾਂ ਦੀ। ਰੋਟੀ ਚੰਗੀ ਆ, ਨਾਸ਼ਤਾ ਚੰਗਾ ਐ। ਫੇਰ ਸ਼ਾਮ ਦਾ ਰੋਟੀ ਤੁਹਾਨੂੰ, ਵੈਂਗਣ ਦੀ ਸਬਜ਼ੀ ਫਿਰ ਦਾਲ, ਚਾਵਲ, ਪਪੜ ਹਰ ਕੁਛ ਮਿਲ ਜਾਂਦਾ। ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਔਰ ਖਾਣਾ ਵੀ ਸਵਾਦ ਹੈ। ਔਰ ਸਾਫ਼-ਸਫ਼ਾਈ ਆ। ਔਰ ਮਤਲਬ ਜੋ ਐਮਬੀਅੰਸ ਹੈ ਉਹ ਵੀ ਬਹੁਤ ਅੱਛਾ ਹੈ। ਔਰ ਬੈਠਣਾ ਦਾ ਈਰੀਆ ਵੀ ਬੋਤ ਅੱਛਾ ਹੈ, ਔਰ ਹਵਾ ਸਭ ਕੁਛ ਅੱਛਾ ਹੈ, ਫਿਰ ਉੱਧਰ ਬੋਟਿੰਗ ਵੀ ਆ ਬੋਟਿੰਗ ਵੀ ਕਰ ਸਕ ਤੰਦੇ ਔ ਤੇ ਫੇਰ ਆਪੇ ਤੁਹਾਨੂੰ ਆਪੇ ਕਰਨਾ ਤੇ ਤੁਸੀਂ ਆਪੇ ਕਰੋ ਫੇਰ ਬੋ ਰਿੰਗ ਹਾ, ਹੋਰਸ ਰਾਇਡਿਂਗ ਹਾ ਮਤਲਬ ਸ਼ਾਮ ਹਾਂ, ਮਤਲਬ ਕੇ ਸਬ ਬੱਚੇ ਇੰਜੋਏ ਕਰ ਲੈਂਦੇ।
ਨਹੀਂ-ਨਹੀਂ, ਫਿਰ ਠੀਕ, ਫਿਰ ਠੀਕ ਏ ਫਿਰ ਕਿਸਾ ਔਈ ਪੈਸਾ ਗਯਾ ਵੀ ਤੋ ਫੇਰ ਕੁਛ ਨੀ ਲੱਗਦਾ। ਇੰਜੋਏਮੈਂਟ ਤਾ ਹੈਗਾ ਨਾ ਬੱਸ ਤੋ ਫੇਰ
ਜਾਣੇ ਦਾ ਬਹੁਤ ਟਪਕਾ ਹੁੰਦਾ, ਆਓ ਸੈਟਰਡੇ, ਸੰਡੇ
ਦੇਖਦੇ ਹਾ, ਹੁਣ ਓਹੀ ਚੱਲ ਰਿਆ ਸਾਡਾ ਵੀ ਚੱਲ ਰਿਆ ਸੀਗਾ ਵਿਚਾਰ ਜਾਣ ਦਾ। ਬਟ ਦੇਖੋ ਹੁਣ ਕਿਸ ਤਰਹ ਹੁੰਦਾ। ਬੱਸ ਨੂੰ ਰੀਤ ਨੂੰ ਲਗਾਣਾ ਸੀ। ਰੀਤ ਦੇ ਪੇਪਰ ਹੁਣ ਇੱਕ ਤਰੀਕ ਤੋਂ ਹੈ ਇੱਕ ਤਰੀਕ ਤੋਂ। ਹਾਂਜੀ, ਇੱਕ ਤੋਂ ਸੱਤ ਤਰੀਕ ਤੱਕ, ਕਦੋਂ ਹੈ?
ਅੱਛਾ-ਅੱਛ ਛੇ ਤਰੀਕ
ਅੱਛਾ, ਛੇ ਇਜਦਾ ਅ ਲਾਸਟ ਇਕ ਸੱਤ ਤਰੀਕ ਪੇਪਰ ਲਾਸਟ ਨੇ।
ਹ ਅੱਜੀ ਸੱਤ ਨਾ, ਤੇ ਛੇ ਨੂੰ ਆਊਗੀ ਨਾ ਘਰ।
ਹਾਂ-ਹਾਂ, ਭੇਜ ਦਾਂਗੀ ਛੇ ਕਿਸ ਕੀ ਵਾਰ ਆ ਰਿਹਾ? ਸੋਮਵਾਰ ਅੱਛਾ, ਸੋਮਵਾਰ ਹੈ ਕਿ? ਵੇਖਨੀ ਹੈ ਹੋਏ ਟਰਾਈ ਕਰਨੀ ਹਾ ਮੈਂ। ਦ ਦੂਜੇ ਦਿਨ-ਦੂਜੇ ਦਿਨ ਉਸ ਦਾ ਲਾਸਟ ਪੇਪਰ ਮਰਾਠ
ਕੋਈ ਨੀ ਅੱਧੇ ਘੰਟੇ ਲਈ ਭੇਜੋ ਬਟ ਭੇਜੋ।
ਠੀਕ ਹੈ, ਦੇਖਦੇ ਨਾ ਬਾਈ। ਉਸਦਾ ਵੀ ਉਨ ਸਵੀਮਿੰਗ ਲਗਾ ਰਹੀ ਸੀ ਕਲਾਸ ਤੋ ਵੋ ਬੋਲਦੇ ਸਵੀਮਿੰਗ ਵਾਲੇ ਕਿ ਪਾਣੀ ਗੰਦਾ ਹੈਗਾਆ। ਹੁਣ ਪਾਣੀ ਕਿਸੇ ਨਹੀਂ ਹੈ ਨਾ ਬਰਾਬਰ। ਛੜ ਵੀ ਨਹੀਂ ਰਹੇ ਨਾ ਪਾਣੀ, ਤੋ ਸਵਿਮਿੰਗ ਕਲਾਸ ਲਗਾਨਾ ਤੋ ਮਨਾ ਕਰਦੇ ਪਏ ਬੋਲੇ ਅੱਜ ਤੱਕ ਨਾ ਭੇਜਓ ਤੁਸੀਂ ਓਸਨੂੰ। ਉਹ ਫਿਰ ਫੋਨ ਕਰੇਗਾ ਤਾਂ ਫਿਰ ਉਸਦੀ ਕਲਾਸਾਂ ਚਾਲੂ ਹੋਏਗੀ ਸਵਿਮਿੰਗ ਦੀ।
ਕੀ ਟਾਈਮਿੰਗ ਸੇਵਿੰਮਿਂਗ ਦਾ?
ਸਵੀਮਿੰਗ ਦਾ ਉਸ ਤਰਹ ਸਵੇਰ ਤੋਂ ਵੀ ਦਸ ਤੋਂ ਚਾਲੂ ਹੁੰਦਾ ਐ। ਰਾਤੀ ਅੱਠ-ਨੌ ਵਜੇ ਤੱਕ ਹੁੰਦਾ, ਤੁਸੀਂ ਇੱਕ ਘੰਟੇ ਦਾ ਟੈਮਿੰਗ ਹੂੰਦਾ। ਇੱਕ ਘੰਟੇ 'ਚ ਖੇਡਣਾ ਉਹ ਕਦੋਂ ਵੀ ਟਾਈਮਿੰਗ ਲੈ ਲੋ, ਹੁਣ ਉਸਦਾ ਕਿਸੇ ਨੇ ਸਕੂਲ ਔੰਦੀ ਏ। ਢਾਈ ਵਜੇ ਉਸਦੇ ਬਾਦ ਚ ਰੋਟੀ ਖਾ ਕੇ ਟੂਸ਼ਨ ਸਾਢੇ ਚਾਰ ਉੱਥੋਂ ਸਾਢੇ ਛੇ। ਤੋ ਸੱਤ ਤੋਂ ਆੱਠ ਦਾ ਟਾਈਮਿੰਗ ਲਗਾਨਾ।
ਕੀ ਬੋਲਿਆ
ਰਾਤੀ ਦਾ ਟਾਈਮ ਸੱਤ ਤੋਂ ਅੱਠ।
ਸਾਤ ਤੋਂ ਆਠ ਹੁਣ ਵੀ ਚਾਲੂ ਹੋਗੀ ਤਾਂ ਫਿਰ ਮੌਸਮ ਠੰਡਾ ਹੋਗਿਆ
ਠੰਡਾ ਹੋਜਾਏਗਾ ਤ ਤਾ ਫਿਰ ਬੰਦ ਹੋ ਜਾਏਗਾ ਨਾ ਫਿਰ ਤੋਂ ਸਵੀਮਿੰਗ ਮੀਂਹ ਦੇ ਵਿੱਚ ਤਾਂ ਹੁੰਦਾ ਹੀ ਨਹੀਂ ਨਾ ਓਹ ਫੇਰ। ਵੋ ਬੋਲਦੇ ਜਦੋ ਤਕ ਮੀਹ ਨਹੀਂ ਆਉਂਦਾ ਤਦ ਤੱਕ ਤੇ ਫੇਰ ਚਲੇਗਾ ਨਾ ਸਵੀਮਿੰਗ ਦਾ।
ਅੱਛਾ!
ਮੀਂਹ ਚਾਲੂ ਹੋ ਗਿਆ ਤੋ ਫਿਰ ਓਹ ਬੰਦ ਕਰ ਦੇ ਗੇ ਫਿਰ ਓਹ। ਔਂਦੇ ਕਰਕੇ ਦੇਖੋ ਕਿਸਰਾ ਕਦੋਂ ਚਾਲੂ ਹੁੰਦੈ ਕਦੋਂ ਨਹੀਂ।
ਬਟ ਤੁਸੀਂ ਨਾ ਬੱਡੇ ਤੇ ਜ਼ਰੂਰ ਭੇਜਿਓ
ਹਾਂ ਜ਼ਰੂਰ ਜ਼ਰੂਰ ਟਾਈਮ ਕੱਢ ਕੇ ਜ਼ਰੂਰ ਭੇਜਾਂਗੀ ਮੈਂ, ਦੇਖਣੇ ਅ ਨਾ ਕਿਸਾ ਟਾਈਮ ਆਉਂਦਾ ਹੈ
ਹਾਂਜੀ ਹਾਂਜੀ।
ਚਲੋ
ਠੀਕ, ਹਾਂਜੀ ਹਾਂਜੀ, ਚਲੋ ਹਾਂਜੀ ਬਾਏ ਬਾਏ, ਸਤ ਸ੍ਰੀ ਕਾਲ।